ਸਤਿ ਸ੍ਰੀ ਅਕਾਲ, ਸ੍ਰੀ ਅਕਾਲ ਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ?
ਹਾਂਜੀ-ਹਾਂਜੀ, ਹੋਰ ਦੱਸੋ ਘਰੇ ਸਾਰੇ ਕਿੱਦਾਂ?
ਮੈਂ ਵਧੀਆ, ਮੇਰੇ ਘਰ ਦੇ ਸਾਰੇ ਵਧੀਆ, ਤੁਹਾਡੇ ਘਰ ਦੇ ਸਾਰੇ ਵਧੀਆ?
ਹਾਂਜੀ-ਹਾਂਜੀ, ਸਭ ਵਧੀਆ।
ਮੈਂ ਵੀ ਵਧੀਆ, ਤੇ ਹੁਣ ਤੇ ਅੱਜ ਕੀ ਕੀਤਾ ਗਿਆ, ਤੁਹਾਡਾ ਦਿਨ।
ਸਭ ਵਧੀਆ ਸੀ, ਦੇਖੋ ਵੈਸੇ ਤਾਂ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਹਨਾ। ਗਰਮੀ ਕਰਕੇ ਕਿਤੇ ਨਿਕਲ ਨੂੰ ਦਿਲ ਨੀ ਕਰਦਾ ਬਾਹਰ, ਤਾਂ ਬਿਲਕੁਲ ਜਾਣ ਨੂੰ ਦਿਲ ਨੀ ਕਰਦਾ, ਕਿਉਕਿ ਗਰਮੀ ਇੰਨੀ ਜ਼ਿਆਦਾ ਪੈ ਕਿ ਯਾਰ ਹਨਾ, ਕਿ ਜਾਣਾ ਬਾਹਰ ਮੁਸ਼ਕਿਲ ਆ। ਪੱਖੇ ਥੱਲੋਂ ਵੀ ਬਾਹਰ ਨਿਕਲਨਾ ਮੁਸ਼ਕਿਲ ਹੋ ਰਿਹਾ, ਅੱਜ- ਕੱਲ ਤਾਂ।
ਹਾਂਜੀ, ਤੇ ਹੁਮਸ ਵੀ ਬੜੀ ਜਿਆਦਾ ਹੋ ਰਹੀ ਏ
ਹਾਂਜੀ -ਹਾਂਜੀ, ਉਹ ਤਾਂ ਦੇਖੋ ਏਸੀਆਂ ਵਗੈਰਾ ਕਰਕੇ ਹੋ ਰਹੀ ਏ, ਨਾ ਕਿਉਂ ਅੱਜ ਕੱਲ੍ਹ ਘਰ -ਘਰ ਵਿੱਚ ਦੇਖੋ ਏਸੀ ਲੱਗੇ ਨੇ ਲੋਕਾਂ ਨੇ ਘਰ-ਘਰ ਵਿੱਚ, ਇ ਏਸੀ ਲਗਵਾਏ ਹੋਏ ਆ ਹਨਾ- ਜਿੱਦੇ ਕਰਕੇ ਏਨੀ ਜਿਆਦਾ ਗਰਮੀ ਪੈਂਦੀ ਏ, ਬਾਹਰ ਆਪਾਂ ਨੂੰ ਜਾਣ ਵਿੱਚ ਦਿੱਕਤ ਆਉਂਦੀ ਬਾਰ ਅੰਦਰ, ਕਿਉਂਕਿ ਕਈ ਵਾਰ ਆਪਾਂ ਅਪਨੇ ਜਰੂਰੀ ਕੰਮ ਕਰਨੇ ਹੁੰਦੇ ਆ ਹਨਾ।
ਹਾਂਜੀ ਤੇ ਹੁਨ
ਹਾਜੀ
ਤੇ ਹੁਣ ਅੱਜ ਹੈਲੋ ਤੇ ਅੱਜ ਅਸੀਂ ਨਾ ਲਾਇਕ ਪਰਾਨੇ ਜਮਾਨੇ ਦੇ ਵਿਆਹ ਤੇ ਇਸ ਜਮਾਨੇ ਦੇ ਵਿਆਹ ਫਿਰ ਕਰਦਿਆ ਗੱਲ ਠੀਕ ਏ, ਤੁਸੀਂ ਪੈਲੇ ਅਪਨੇ ਵਿਚਾਰ ਦੱਸੋ ਇਦੇ ਬਾਰੇ।
ਵੈਸੇ ਤਾਂ ਦੇਖੋ ਹਨਾ। ਜਿਵੇਂ ਆਪਾਂ ਪਰਾਣੇ ਜਮਾਨੇ ਵਿੱਚ ਵਿਆਹ ਕਰਦੇ ਸੀਗੇ ਹੈਨਾ। ਉਦੋਂ ਆਪਣਾ ਪਹਿਰਾਵਾ ਵੀ ਹੋਰ ਸੀਗਾ, ਦੇਖੋ ਉਦੋਂ ਆਪਣਾ ਪਿਓਰ ਪੰਜਾਬੀ ਪਹਿਰਾ ਆਪਾਂ ਜਿਵੇਂ ਆਪਾਂ ਕਹਿਣ ਚਲੋ, ਜਿਵਂ ਜਿਵੇਂ ਜਾ ਜਿਵੇਂ ਜਿਵੇਂ ਅਪਨੇ ਸਮੂ ਵੰਡੇ ਹੁੰਦੇ ਆ ਹਨਾ। ਉਨਾਂ ਦਾ ਪਹਿਰਾਵਾ ਉਨਾਂ ਦੇ ਮੁਤਾਬਿਕ ਸੀਗਾ।
ਪੈਲਾਂ ਲੋਕ ਦੇਖੋ ਹਰੇਕ ਚੀਜ਼ ਦੀ ਬੱਚਤ ਕਰਦੇ ਸੀਗੇ ਹਨਾ। ਉਨਾਂ ਨੂੰ ਐਵੇਂ ਲੱਗਦਾ ਸੀ, ਚਲੋ ਜੀ ਮਤਲਬ ਕਿ ਜੇਕਰ ਅਸੀਂ ਦੋ ਚਾਰ ਜਨੇ ਨੂੰ ਵੀ ਬਲਾਵਾਂਗੇ ਤੇ ਤਾਂ ਵੀ ਸਾਡਾ ਉਹੀ ਕੁਸ਼ ਹੋਊਗਾ, ਤੇ ਜੇ ਆਪਾਂ ਦੱਸ ਜਾਣਾ ਦਾ ਕੱਠ ਕਰਾਂਗੇ ਤਾਂ ਵੀ ਉਹੀ ਕੁਸ਼
ਹਾਂਜੀ, ਹੈਲੋ ਹਾਂਜੀ ਹਾਂਜੀ
ਤੇ ਦੇਖੋ ਨਾ ਮਤਲਬ ਕਿ ਪੈਲਾਂ ਦੇ ਜਮਾਨੇ ਚ ਐਵੇਂ ਦੇ ਵਿਆਹ ਹੁੰਦੇ ਸੀ ਕਿ ਬਹੁਤ ਵਧੀਆ ਹੁੰਦੇ ਸੀ। ਖਾਣੇ ਪੀਣੇ ਵਧੀਆ ਹੁੰਦੇ ਸੀ। ਹਰੇਕ ਚੀਜ਼ ਹੈਨਾ ਮਤਲਬ ਕਿ ਦੇਸੀ ਖਾਣੇ ਪੀਣੇ ਦੀ ਹਰੇਕ ਚੀਜ਼ ਘਰ ਵਿੱਚ ਬਨਾਈ ਯਾਂਦੀ ਸੀ। ਖਾਸ ਕਰ ਜਦੋਂ ਮਤਲਬ ਕਿ ਵਿਆਹ ਹੁੰਦੇ ਸੀ ਨਾ ਉਦੋਂ ਤਾਂ ਹਰ ਇੱਕ ਚੀਜ਼ ਈ ਘਰੇ ਘਰੇ ਵਿਚ ਕੋਲ ਹਲਵਾਈ ਬਿਠਾਇਆ ਜਾਂਦਾ ਸੀ ਨਾ, ਘਰ ਵਿੱਚ ਕੋਈ ਵੀ ਚੀਜ਼ ਬਣਾਈ ਜਾਂਦੀ ਸੀ ਜਦੋਂ ਵੀ ਕੋਈ ਵੀ ਚੀਜ਼ ਬਾਰੋਂ ਜੇੜੀਂ ਆਪਾਂ ਲਿਆਉਂਦੇ ਸੀ। ਉਹ ਸਾਰੀ ਘਰਾਂ ਵਿੱਚ ਬਨਾਈਆਂ ਜਾਂਦੀ, ਜੋ ਕਿ ਆਪਣੀ ਸਿਹ ਲਈ ਵੀ ਵਧਿ
ਵਧੀਆ ਹੁੰਦਾ। ਅੱਜ ਦੇ ਜ਼ਮਾਣੇ ਤੇ ਪੁਰਾਨੇ ਜ਼ਮਾਣੇ ਚ ਬਹੁਤ ਫਰਕ ਏ, ਤੇ ਏਸਦੇ ਕੀ ਏ ਹਾਂ ਇਹ ਕਹਿ ਸਕਦੇ ਕਿ ਪੈਲੇ ਜਮਾਨੇ ਚ ਬਿਲਕੁਲ ਸਿੰਪਲ ਜੀ ਲਾਈਕ ਵਿਆਹ ਹੁੰਦ ਸੀ ਤੇ ਅੱਜ ਦੇ ਜਮਾਨੇਂ ਚ ਦੇਖਿਏ ਪੂਰਾ ਸ਼ੌਰ ਸ਼ਰਾਬੇ ਨਾਲ, ਬੈਂਡ ਵਾਜ਼ੇ ਨਾਲ, ਪੂਰੀ ਬ ਨਿਕਾਲੀ ਜਾਂਦੀ ਏ, ਤੇ ਪੈਲੇਂ ਤੇ ਸਿਰਫ਼ ਟੌਲ ਵਗੈਰਾ ਲੈ ਕੇ ਥੋੜਾ ਜਾਂ ਵਜਾ ਕੇ ਥੋੜਾ ਜੀ ਕੋੜੀ ਚਾੜ ਕੇ, ਮੁੰਡੇ ਜਾ ਕੇ, ਵਿਆਹ ਕਰ ਲੈਂਦਾ ਸੀ, ਗੁਰਦੁਆਰੇ
ਹਾਂਜੀ।
ਮੈਨੂੰ ਦੇਖ ਕੇ ਪੂਰਾ ਸ਼ੌਰ-ਸ਼ਰਾਬਾ, ਡੀਜੇ-ਡੂਜੇ ਲਾ ਕੇ ਕੇ ਪੂਰਾ ਜਾ ਕੇ ਉੱਦੇ ਇੱਕ ਅਹ ਕੋਈ ਵੀ ਦੇਵ ਸਰਦਾਰ ਹੈਗਾ ਏ। ਉਹ ਉੱਥੇ ਜਾ ਕੇ ਗੁਰਦੁਆਰੇ ਜਾ ਕੇ ਫੇਰ ਅ ਲਈਕ ਅਸੀਂ ਲੈਂਦੇ ਨੇ ਲਾਵਾਂ।
ਹਾਂਜੀ, ਪਰ ਦੇਖੋ ਨਾ, ਅੱਜ ਦੇ ਜ਼ਮਾਨੇ ਵਿੱਚ ਮੰਗਾਆਈ ਕਿੰਨੀ ਜ਼ਾਦਾ ਵੱਧ ਗਈ ਏ ਲੋਕ ਲੋਕਾਂ ਨੂੰ ਏ ਨੀ ਪਤਾ ਲੱਗਦਾ ਕਿ, ਅਸੀਂ ਪੈਸੇ ਕਿੰਨੇ ਖਰਚ ਕਰ ਰਹੇ ਆਂ। ਦੇਖੋ ਆਪਣੇ ਘਰੇ ਜਿਵੇਂ ਕਿ ਅੱਜ ਕੱਲ੍ਹ ਦੇ ਜਮਾਨੇ ਦੇ ਵਿਚ, ਅੱਜ ਕੱਲ੍ਹ ਦੇ ਜਮਾਨੇ ਦੇ ਵਿੱਚ ਏਵੇਂ ਦਾ ਹੋਇਆ ਪਿਆ ਕਿ ਦੇਖੋ ਦੇਖੋ ਜੀ ਆਪਾਂ ਇੱਕ ਵਿਆਹ ਕਰਨਾ, ਆਪਾਂ ਪੂਰੇ ਮਤਲਬ ਕਿ ਜੇੜੀਂ ਆਪਾਂ ਇੰਨੇ ਟਾਈਮ ਤੋਂ ਪੈਸੇ ਕਮਾਏ ਹੁੰਦੇ ਆ ਨਾ ਜਿਹੜੀ ਬੱਚਤ ਕੀਤੀ ਹੁੰਦੀ ਏ ।ਫੇਰ ਅਪਣੇ ਸਿਰ ਦੁੱਗਣਾ ਕਰਜ਼ਾ ਚੜ ਜਾਂਦਾ ਦੇਖੋ ਲੋਕਾਂ ਨੂੰ ਇੱਕ ਦੂਜੇ ਨੂੰ ਦਖਾਉਣ ਦੇ ਲਈ ਲੋਕ ਇੰਨਾ ਕੁ ਕੁਸ਼ ਕਰਦੇ ਆ ਜਿਵੇਂ ਕਿ ਇਕ ਦੇਖਲੋ ਅੱਜ ਕੱਲ ਕਿੰਨੇ ਤਰ੍ਹਾਂ ਦੇ ਤਾਂ ਖਾਨ ਵਾਲੀਆਂ ਚੀਜ਼ਾਂ ਈ ਬਨਦੀਆਂ ਨੇ। ਜੋ ਕਿ ਆਪਣੇ ਪਿਛਲੇ ਜ਼ਮਾਨੇ ਨਾਲੋਂ ਬੋਤ ਕੁਛ ਬਦਲ ਚੁੱਕਿਆ। ਹੁਣ ਸਾਰੀਆਂ ਚੀਜ਼ਾਂ ਦੇਖੋ ਬਨੀਆਂ ਬਣਾਈਆਂ ਲੈ ਕੇ ਕਹਿੰਦੇ ਜਿਵੇਂ ਕਈ ਮਠਿਆਈ ਵਗੈਰਾ ਹੋ ਗਈ ਉਹ ਵੀ ਬਨੀ ਬ ਮਲਾਈ ਬਾਹਰੋਂ ਆਉਂਦੀ ਆ। ਉਹਦੇ ਵਿੱਚ ਆਪਾਂ ਨੂੰ ਪਤਾ ਨੀ ਹੁੰਦਾ ਨਾ ।ਕੀ, ਕੀ ਮਿਲਾਵਟ ਕੀਤੀ ਏ ਉਹਨਾਂ ਨੇ।
ਹਾਂਜੀ ਇਹ ਵੀ ਤੇ ਹੈਗੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕੇੜੇ ਚ ਕੀ ਮਿਲਾਵਟ ਕਰ ਰਹੇ ਨੇ ਕੇੜੇ ਚ ਕੀ ਨਹੀਂ ਕਰ ਰਹੇ ਜਦੋਂ ਅਸੀ ਐਨਜੀ ਦੀ ਐਵੇਂ ਦੀ ਰੀਜਾ ਅਸੀਂ ਆਪਣੇ ਕੋਲ ਬਿਠਾ ਕੇ ਸਾਫ ਤੇਲ ਚ ਬਣਾਈਏ ਤੇ ਉਹ ਸਾਡੀ ਸਿਹਤ ਨੇ ਸਾਡੇ ਪਰਿਵਾਰ ਦੀ ਸਿਹਤ ਲਈ ਵੀ ਚੰਗੀ ਹੁੰਦਾ ਹੈ ।ਤੇ ਅਗਰ ਉਹਦੇ ਦੂਜੀੇ ਸਾਈਡ ਵੇਖੀਏ ਜਿਵੇਂ ਪਹਿਲੇ ਜਮਾਨੇ ਚ ਲੋਕੀ ਆਪਣੇ ਖੇਤਾਂ ਵਿੱਚ ਜਾਂ ਖਾਲੀ ਪਲੋਟ ਵਿੱਚ ਅਹ ਆਪਣੇ ਲ ਸ਼ਾਦੀਆਂ ਕਰ ਦਿੰਦੇ ਸੀ। ਸਾਰੇ ਸਾਰੇ ਲੋਕੀ ਉੱਥੇ ਆ ਜਾਂਦੇ ਸੀ ਤੇ ਇੱਕ ਦੋ ਸੌ ਤਿੰਨ ਸੌ ਬੰਦਾ ਆਰਾਮ ਨਾਲ ਬੁਲਾ ਲਓ । ਉੱਥੇ ਸ਼ਾਦੀ ਕਰਦੇ ਸੀ ਲੇਕਿਨ ਅਗਰ ਅੱਜ ਦੇ ਦੇਖੀਏ ਤੇ ਉੱਥੇ ਕੋਈ ਵੀ ਲਈ ਜਿਆਦਾ -ਜਿਆਦਾ ਦੇ ਜਿਵੇਂ ਇੱਕ ਇੱਕ ਫੈਮਿਲੀ ਹੈ ਤੇ ਦੂਜੀ ਫੈਮਿਲੀ ਦੋ ਫੈਮਲੀ ਇਕੱਠੇ ਮਿਲ ਕੇ ਮਾੜਾ ਜਿਹਾ ਫੰਕਸ਼ਨ ਕਰਕੇ ਖ਼ਤਮ ਕਰ ਦਿੰਦੇ ਆ ਵਿਆਹ ਨੂੰ ਲੇਕਿਨ ਅਸੀਂ ਇਹੀ ਪੁਰਾਣੇ ਜਮਾਨੇ ਵੱਲ ਦੇਖੀਏ ਉਥੇ ਉਹ ਔਰ ਰੋਣਕਾ ਲਾ ਕੇ ਅ ਕਰਦੇ ਸੀ ਸਾਰੇ ਵਿਆਹ ਵਿਊ ਤੇ ਉਹ ਨਾਲ ਹੁਣ ਨਵੇ ਜਮਾਨੇ ਚ ਲੋਕ ਕੀ ਕਰਦੇ ਨੇ ਆਪਣਾ ਵੱਡੇ -ਵੱਡੇ ਬੈਂਕਟ ਵਗੈਰਾ ਬੁੱਕ ਕਰਦੇ ਨੇ ਉੱਥੇ। ਹੋਰ ਸਜਾਵਟਾਂ ਵਗੈਰਾ ਹੁੰਦੀਆਂ ਨੇ ਜ। ਸਜਾਵਟ ਅਸੀਂ ਪੁਰਾਣੇ ਜਮਾਨੇ ਚ ਆਪਣੇ ਘਰ ਕਰ ਲੈਂਦੇ ਸੀ ਲੋਕੀ ਫੁੱਲਾਂ ਵਗੈਰਾ ਨਾਲ ਹੁਣ ਅਸੀਂ। ਵਾਰ ਵੇਖ ਕੇ ਤੇ ਪੂਰੇ ਲਈ ਇੱਕ ਲੜੀਆਂ ਲੁੜੀਆਂ ਲਾ ਕੇ ਪੂਰਾ ਡਕੋ ਸਪੈਸ਼ਲੀ ਪੂਰਾ ਪਲੋਟ ਹੁੰਦਾ ਉਹਨੂੰ ਸਜਾਉਦੇ ਨੇ।
ਹਾਂਜੀ-ਹਾਂਜੀ, ਪਰ ਦੇਖੋ ਪਹਿਲਾਂ ਵਾਲੇ ਤੇ ਪਹਿਲਾਂ ਵਾਲੇ ਜ਼ਮਾਨੇ ਚ ਜੋ ਵਿਆਹ ਹੁੰਦੇ ਸੀ। ਉਹ ਵਧੀਆ ਵੀ ਹੁੰਦੇ ਸੀ। ਹੁਣ ਸਾਰੇ ਲੋਕ ਮਤਲਬ ਕਿ ਆਪਣੇ ਰਿਸ਼ਤੇਦਾਰ ਸਾਰੇ ਜਿਹਨਾਂ ਨੂੰ ਆਪਾਂ ਨਹੀਂ ਵੀ ਮਤਲਬ ਹਾਂਜੀ-ਹਾਂਜੀ ਰਲ ਕੇ ਵਧੀਆ। ਖੁਸ਼ੀਆਂ ਮਨਾਉਂਦੇ ਸੀ ਦੇਖੋ। ਜਿਵੇਂ ਕਿ ਹਰੇ ਹਰੇ ਜਿਵੇਂ ਕਿ ਜਾਗੋ ਅੱਜ ਕੱਲ੍ਹ ਦੇ ਜ਼ਮਾਨੇ ਤਾਂ ਜਾਗੋ ਤੇ ਬੋਲੀਆਂ ਪਾਉਣ ਲਈ ।ਦੇਖੋ ਬਾਹਰੋਂ ਬੰਦੇ ਕਰਵਾ ਲੈਂਦੇ ਆ। ਹੈਨਾ ਉਹ ਹਾਂਜੀ ਹਾਂਜੀ। ਪਰ ਪਹਿਲਾਂ ਦੇਖੋ ਪਹਿਲਾਂ ਵਿਆਹਾਂ ਵਿੱਚ ਹਰੇਕ ਚੀਜ਼ ਘਰੇ ਤਿਆਰ ਕੀਤੀ। ਜਿਵੇਂ ਕਿ ਕਾਗਰ। ਕਰਨ ਹੋ ਗ ਨਾ ਜੋ ਕਿ ਮਤਲਬ ਕਿ ਚੀਜ਼ਾਂ ਹੁੰਦੀਆਂ ਸੀ। ਜਿਵੇਂ ਕਿ ਜਾਗੋ ਵਗੈਰਾ ਘਰੇ ਤਿਆਰ ਕਰਦੇ ਸੀਗੇ ਹਰੇਕ ਚੀਜ਼ ਮਤਲਬ ਘਰੇ ਬੰਣਦੀ ਕਰਦੀ ਸੀ। ਤੇ ਸਾਰੇ ਮਤਲਬ ਕਿ ਰੌਣਕ ਨਾਲ ਰਹਿੰਦੇ ਸੀ ।ਖੁਸ਼ੀਆਂ ਕਿੰਨੀਆਂ ਖੁਸ਼ ਖ਼ੁਸ਼ੀਆਂ ਮਿਲਦੀਆਂ ਸੀ ਆਪਾਂ ਨੂੰ ਪਰ ਅੱਜ ਕੱਲ ਦੇ ਜਮਾਨੇ ਚ ਉਹ ਵਾਲੀਆਂ ਖੁਸ਼ੀਆਂ ਤਾਂ ਹੈ ਨੀ। ਬਸ ਲੋਕ
ਸਿਰਫ ਦਿਖਾਵੇ ਲਈ ਲੋਕੀ ਕਰਦੇ ਨੇ ਬਸ
ਹਾਂਜੀ, ਬਸ ਦਿਖਾਵੇ ਲਈ ਲੋਕ ਕੀ ਆਉਂਦੇ ਹੈਗੇ ਦੇਖੋ ਚਲੋ ਜੀ ਅੱਜ ਕੱਲ ਦੇ ਪੇਰੈਂਟਸ ਕਹਿੰਦੇ ਵੀ ਚਲੋ ਜੀ ਬੱਚੇ ਤਾਂ ਹਾ ਥੋੜਾ ਓ ਜਾਣਗੇ ਜਦੋਂ ਸੁਨਾਮੀ ਵਗੈਰਾ ਦੇਣੀ ਹੋਈ ਹਨਾ। ਉਦੋਂ ਆਦੇ ਹੈਗੇ ਹਾਂਜੀ।
ਤੇ ਮੇਨੂੰ ਤੇ ਕਹਿਣਾ ਹੈਗਾ। ਜੋ ਵੀ ਹੈਗਾ ਹੈ ਸਾਡਾ ਅਗਰ ਕੱਠੇ ਰਲ ਕੇ ਆਰਾਮ ਨਾਲ ਨਹੀਂ ਅਗਰ ਸਾਰੇ ਪਰਿਵਾਰ ਜਰੂਰ ਇਕੱਠੇ ਜਿਵੇ ਸ਼ਾਦੀ ਦਾ ਮਜ਼ਾ ਉਦੋਂ ਹੀ ਆਉਂਦਾ। ਜਦੋਂ ਸਾਰੇ ਕਜ਼ਨ ਵਗੈਰਾ ਇਕੱਠੇ ਹੁੰਦੇ ਨੇ। ਰੌਣਕਾਂ ਲਾਦੇ ਨੇ ਘਰੇ ਦੇ ਨਾਲ ਸਭ ਦੀ ਮਦਦ ਕਰਾਉਂਦੇ ਨੇ ਸਭ ਤੋਂ ਵਧੀਆ। ਚੀਜ਼ਾਂ ਹੀ ਹੁੰਦੀ ਹੈ ਕਿਉਂਕਿ ਕਰਨ ਸਾਡੇ ਲਈ ਅਹ ਮਾਸੀ ਤਾਏ ਦੇ ਭੈਣ ਭਰਾ ਹੁੰਦੇ ਨੇ ਉਹ ਸਿਰਫ ਕਦੇ ਘਵਾਰ ਹੀ ਜਿਵੇਂ ਕੋਈ ਤਿਉਹਾਰ ਹੋ ਗਿਆ ਆ ਫਿਰ ਕਿਸੇ ਦਾ ਬਰਡੇ ਵਗੈਰਾ ਹੋ ਗਿਆ, ਬਰਡੇ ਦੇ ਵੀ ਅੱਜ ਕੱਲ੍ਹ ਲੋਕੀ ਘੱਟ ਹੀ ਮਿਲਦੇ ਨੇ ਤਿਉਹਾਰਾਂ ਦੇ ਵੀ ਲੋਕੀ ਕਹਿੰਦੇ ਨੇ ਅਸੀਂ ਆਪਣੇ ਘਰ ਰਹੀਏ ਘਰ ਰਹਿ ਕੇ ਆਪਣੀ ਥੋੜੀ-ਥੋੜ੍ਹੀ ਫੈਮਿਲੀ ਚ ਇੱਕ ਦੋ ਮੈਂਬਰ ਚ ਆਪਣਾ ਪੂਰਾ ਕੰਮ ਨਿਪਟਾਲਈਏ ਲੇਕਿਨ ਪਹਿਲੇ ਜਮਾਨੇ ਚ ਵੱਖਰਾ ਸੀ ਔਰ ਪਹਿਲੇ ਜ਼ਮਾਨਾ ਚੰਗਾ ਸੀ। ਤੇ ਇਕ ਉਹਨਾਂ ਦਾ ਨੇਚਰ ਵਗੈਰਾ ਸਭ ਚੰਗਾ ਹੁੰਦਾ। ਲੇਕਿਨ ਅੱਜ ਦੇ ਜ਼ਮਾਨੇ ਵੇਖੀਏ ਕਿ ਕੋਈ ਕਿਸੇ ਨਾਲ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਕਿਸੇ ਨੇ ਕਿਸੇ ਨਾਲ ਨਹੀਂ ਬਨਦੀ ਕੋਈ ਇੱਥੇ ਲੜਾਈ ਪਾ ਰਿਹਾ ਕੋਈ ਉੱਥੇ ਲੜਾਈ ਪਾ ਰਿਹਾ
ਹਾਂਜੀ ਹਾਂਜੀ ਇਹ ਤਾਂ ਹੈ ਅੱਜਕੱਲ ਜ਼ਰਾ ਦੇਖੋ ਅੱਜ ਕੱਲ੍ਹ ਦੇ ਜਮਾਨੇ ਵਿੱਚ ਤਾਂ ਲੋਕ ਆਪਦੇ ਲੋਕ ਕੀ ਮਤਲਬ ਕਿ ਵਿ ਵਿਆਹ ਖ਼ਰਾਬ ਕਰਨ ਵਿੱਚ ਲੱਗੇ ਰਹਿੰਦੇ ਆ ਕਿ ਚਲੋ ਜੀ ਅਸੀਂ ਚਾਹਵਾਂਗੇ
ਤੇ ਮਤਲਬ ਕਿ ਉਹਨਾਂ ਦਾ ਐਵੇਂ ਦਾ ਕੋਈ ਫੰਕਸ਼ਨ ਕਰਕੇ ਆ ਜਾਂਗੇ ਘਰੇ ਪਰ ਪਹਿਲਾਂ ਨਾ ਪਹਿਲਾਂ ਤੋਂ ਬਹੁਤ ਚੀਜ਼ਾਂ ਅੱਜ ਦੇ ਜ਼ਮਾਨੇ ਵਿੱਚ ਬਦਲ ਚੁੱਕੀਆਂ ਜੋ ਕਿ ਇਹ ਸਹੀ ਨਹੀਂ ਹੈਗੀਆਂ ਕਿ ਅੱਜ ਕੱਲ ਦੇ ਤਾਂ ਕਈ ਲੋਕ ਉਹੀ ਚੀਜ਼ਾਂ ਮਤਲਬ ਕਿ ਦੁਬਾਰਾ ਕ੍ਰੀਏਟ ਕਰਦੇ ਨੇ ਉਹੀ ਚੀਜ਼ਾਂ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ
ਜਿਵੇਂ ਕਿ ਤੁਸੀਂ ਦੇਖਲੋ ਕੱਪੜਾ ਹਨਾ ਕੱਪੜਾ ਪਹਿਲ ਹਾਂਜੀ ਜਦੋਂ ਦੇਖ ਲੋ ਨਾ ਮੰਗਿਆਈ ਹਾਂਜੀ ਜਿਵੇਂ ਕਿ ਤੁਸੀਂ ਦੇਖਲੋ ਕੱਪੜਾ ਹਨਾ ਕੱਪੜਾ ਪਹਿਲਾਂ ਦੇਖੋ ਪਹਿਲਾਂ ਦੇ ਲੋਕ ਜ਼ਮਾਨੇ ਵਿੱਚ ਹਨਾ ਪਹਿਲਾਂ ਦੇ ਜਮਾਨੇ ਵਿੱਚ ਲੋਕ ਮਤਲਬ ਕਿ ਜਿਵੇਂ ਦਾ ਕੱਪੜਾ ਮਿਲ ਜਾਂਦਾ ਸੀ ਉਵੇਂ ਦਾ ਕੱਪੜਾ ਪਾ ਲੈਂਦੇ ਸੀਗੇ ਭਲਾ ਮਹਿੰਗਾ ਹੋਵੇ ਭਲਾ ਸ ਸਸਤਾ ਪਰ ਅੱਜ ਕੱਲ ਦੇ ਲੋਕ ਦੇਖਲੋ ਸਸਤੇ ਕੱਪੜੇ ਨੂੰ ਤਾਂ ਪਹਿਚਾਣਦੇ ਹੀ ਕਿਉਂਕਿ ਨਾ ਤਾਂ ਉਹਨਾਂ ਨੂੰ ਆਪਣੇ ਪੰਜਾਬ ਦੇ ਪਹਿਰਾਵੇ ਬਾਰੇ ਪਤਾ ਵੀ ਸਾਡਾ ਪੰਜਾਬੀ ਪਹਿਰਾਵਾ
ਕਿ ਕਿਹੜਾ ਹੈ ਤੇ ਕਿਵੇਂ ਹੈਗਾ ਲੇਕਿਨ ਅੱਜ ਦੇ ਜ਼ਮਾਨੇ 'ਚ ਤੇ ਮੋਡਰਨ ਚੀਜ਼ਾਂ ਹੁੰਦਾ ਸੀ ਕਿ ਹਾਂ ਜਿਵੇਂ ਪਹਿਲੇ ਹੁੰਦਾ ਸੀ ਕਿ ਲ ਜੋ ਜੋ ਦੁਲਨ ਹੋ ਲਕ ਉਹ
ਹਾਂਜੀ
ਜ ਸੀ ਨਰਮਲਪ ਦੇ ਉੱਤੇ ਆਪਣੀ ਫੁਲਕਾਰੀ ਲੈ ਲੈਂਦੀ ਸੀ ਲੇਕਿਨ ਅੱਧ ਜ ਮੈਂ ਅੱਜ ਦੇ ਤੌਰਰ ਦੇਖਣ ਨਾਲ ਦੇਖੀਏ ਅਹ ਤੁੁੱਲਨ ਇੰਨੇ ਵੱਡੇ ਵੱਡੇ ਗਾਊ ਪਾਰੀ ਹੈ ਪਾਰੀ ਪਾਰੀ ਜਿਹਨਾਂ ਨੂੰ ਉਹ ਅੇ ਮੁੰਡੇ ਨੂੰ ਮੱਥਾ ਟੇਕਣ ਲਈ ਬਹੁਤ ਕਲ ਹੁੰਦੀ ਹੈ ਤੇ ਨਾਲ ਸਾਡਾ ੇ ਤੇ ਨਾਲ ਸਾਡੇ ਏ ਜਾਗੋ ਚ ਸਭ ਤੋਂ ਜ਼ਿਆਦਾ ਰੌਣਕ ਲਾਉਂਦੀ ਹੈ ਅਹ ਇੱਕ ਪੰਜਾਬੀ ਦੀ ਫੈਮਲੀ ਚ ਫੈਮ ਅਹ ਫੈਮਲੀ ਦੇ ਵਿਆਹ ਚ
ਹਾਂਜੀ ਹਾਂਜੀ।
ਲੇਕਿਨ ਹੁਣ ਵੇਖੀਏ ਨਾ ਤੇ ਅੱਜ ਦੇ ਲੋਕੀ ਬਾਰੋਂ ਬਲਾ ਬੁਲਾ ਕੇ ਬੰਦੇ ਬੋਲੀਆਂ ਪਵਾਉਂਦੇ ਨੇ ਉਹ ਵੀ ਅੱਧਾ ਘੰਟਾ ਲਈ ਜਾ ਦਸ ਹਜਾਰ ਲੈ ਲਿਆ ਪੰਦਰਾਂ ਹਜਾਰ ਲੈ ਲਿਆ ਲੇਕਿਨ ਉਸ ਤੋਂ ਉਸ ਤੋਂ ਦੂਜੀ ਸਾਈਡ ਅਗਰ ਅਸੀਂ ਖੁਦ ਬੋਲੀਆਂ ਪਾਨ ਫੁਲਕਾਰੀ ਵ ਲੈ ਕੇ ਆਪਣੇ ਖੁੱਦ ਡੰਡੇ ਛੱਜ ਵਗੈਰ ਲੈ ਕੇ ਘਰੇ ਤੇ ਉਹ ਜ਼ਿਆਦਾ ਰੌਣਕ ਲਾਉਂਦੇ ਆ ਤੇ ਲੋਕੀ ਨੂੰ ਹੋਰ ਮਜ਼ੇ ਆਉਂਦੇ ਨੇ ਜਿਵੇਂ ਲੋਕੀ ਘਰ ਘਰ ਜਾ ਕੇ ਉਹ ਜਾਗੋ ਤੇ ਦੀਏ ਵਗੈਰਾ ਸਮਝਾਉਂਦੇ ਸੀ ਹੁਣ ਲੋਕੀ ਘਰੋਂ ਇਹ ਲੜੀਆਂ ਲੁੜੀਆਂ ਲਾ ਕੇ
ਹਾਂਜੀ-ਹਾਂਜੀ ਇਹ ਤਾਂ ਹੈ ਪਰ ਦੇਖੋ ਉਦੋਂ ਉਦੋਂ ਪਹਿਲਾਂ ਖਰਚੇ ਵੀ ਘੱਟ ਸੀ ਹੁਣ ਖਰਚੇ ਵੀ ਕਿੰਨੇ ਜ਼ਿਆਦਾ ਹੋ ਗਏ ਲੋਕੀ ਕਿੰਨੇ-ਕਿੰਨੇ ਖਰਚੇ ਕਰਦੇ ਨੇ।ਮਹਿੰਗਾਈ ਦੇ ਹਿਸਾਬ ਨਾਲ ਖਰਚੇ ਲੋਕਾਂ ਦੇ, ਅੱਜ ਕੱਲ੍ਹ ਵੱਧਦੇ ਜਾ ਰਹੇ ਨੇ
ਹਾਂਜੀ।
ਜੋ ਕਿ ਉਹਨਾਂ ਦੀ ਕਈ ਵਾਰ ਉਹਨਾਂ ਦੇ ਕਮਾਉਣ ਦੇ ਸਾਧਨ ਥੋੜ੍ਹੇ ਹੁੰਦੇ ਆ ਪਰ ਖਰਚ ਕਰਨ ਦੇ ਸਾਧਨ ਇੰਨੇ ਆ ਕਿ ਖਰਚ ਹਰੇਕ ਚੀਜ਼ ਵੱਲ ਦੇਖੋ ਖਰਚਾ ਹੀ ਖਰਚਾ ਵਾ।
ਹਾਂਜੀ।ਹਾਂਜੀ।ਚਲੋ ਦੀਦੀ ਮੈਂ ਨਾ ਤੁੂੰ ਬਾਅਦ ਚੋਂ ਕਰ ਵਧੀ ਦਸ ਮਿੰਟ ਹੋ ਗਏ ਨੇ।ਸਤਿ ਸ੍ਰੀ ਅਕਾਲ।